ਹੋ
ਹੈਲੋ
ਹਾਂਜੀ ਸਤ ਸ੍ਰੀ ਕਾਲ।
ਸਸੀਕਾਲ ਜੀ, ਸਸੀਕਾਲ। ਹਾਂਜੀ ਕੀ ਹਾਲ ਚਾਲ ਤੁਆਡੇ?
ਹਾਂਜੀ ਵਦੀਆ ਬੋਤ ਵਦੀਆ। ਤੁਸੀ ਠੀਕ ਓ?
ਜੀਵੇੈਂ ਵੀ ਠੀਕ ਹੈਗੇ ਆ, ਹੋਰ ਕੀ ਕਰਦੇ ਸੀ?
ਹੰਜੀ, ਬੈਠੀ ਹੋਈ ਸੀ ਬਸ ਕੁਛ ਨੀ।
ਹੋਰ ਵੇਲੇ ਹੋ ਗਏ ਹੋ ਕੀ?
ਹਾਂਜੀ ਹਾਂਜੀ ਇਸ ਤਰਾ, ਹਾਂਜੀ ਹਾਂਜੀ ਬਿਲਕੁਲ।
ਅੱਛਾ। ਤੁਸੀ ਪੈਲੇ ਬੰਦੇ ਮਿਲੇ ਹੋ ਜਿੜੇ ਸਾਨੂੰ ਕੈਂਦੇ ਵੇ ਹੋ ਅਸੀ ਵੇਲੇ ਆ। ਕਾਰ ਰੈ ਕੇ, ਨਹੀਂ ਤੇ ਸਾਰੇ ਕੈਂਦੇ ਨੇ ਅਸੀਂ ਬੀਜ ਜੀ ਹਾ ਸਾਨੂੰ ਟਾਈਮ ਨੀ ਮਿਲਦਾ। ਤੁਸੀਂ ਐ ਕਰ ਰਏ ਆ, ਅਸੀ ਓ ਕਰ ਰਏ ਆ। ਚਲੋ ਅੱਛੀ ਗੱਲ ਐ।
ਬਸ ਅ ਹਾਂਜੀ, ਹਾਂਜੀ, ਗਿਆਰਾਂ ਵਜੇ ਤ, ਹਾਂਜੀ ਗਿਆਰਾਂ ਵਜੇ ਤੱਕ ਵੈਸੇ ਅਹ ਜਾਦਾ ਕੰਮ ਹੁੰਦਾ ਹੈ ਫਿਰ ਉਸ ਤੋਂ ਬਾਦ ਵੀ ਫਿਰ ਉਸ ਤੋਂ ਬਾਦ ਬਸ ਆਪਣਾ ਟਾਈਮ ਪਾਸ। ਜੋ ਵੀ ਮਨ ਕਰਦਾ ਐ, ਫਿਰ ਜੋ ਦਿਲ ਕਰਦਾ ਓ ਕਰ ਲੈਂਦੇ ਆਂ।
ਅੱਛਾ ਸਵੇਰੇ ਜਲਦੀ ਉੱਠ ਜਾਂਦੇ ਹੋੳਗੇ? ਤਾਂ ਹੀ ਤਾਡਾ ਕੰਮ ਨਿਪਟ ਜਾਂਦਾ। ਗਿਆਰਾਂ ਵਜੇ ਤੱਕ।
ਹਾਂਜੀ ਹਾਂਜੀ, ਹਾਂ
ਸੀ ਤੁਆਡੇ ਨਾਲ। ਮੇਰੇ ਨਾ ਭਤੀਜੇ ਆਏ ਦੇ ਨੇ ਕੀ ਮਤ ਓਨਾਂ ਦਾ ਨਾਨੀ ਦਾ ਘਰ ਵੀ ਏਥੇ ਹੀ ਹੈਗਾ ਨਾ ਤੇ ਮੇਰੇ ਕੋਲ ਵੀ ਆਏ ਸੀ ਤੇ ਮੇਰੀ ਪਰਜਾਈ ਦਾ ਮੇਰੇ ਭਰਾ ਦਾ ਵੀ ਫੋਨ ਆਇਆ ਸੀ ਮੈਨੂੰ ਕਹਿੰਦੇ ਪਏ ਸੀ ਕਿ ਉੱਥੇ ਮਤਲਬ ਇੱਕ ਮਹੀਨੇ ਦੀ ਛੂੱਟ ਕੀ ਲੈ ਕੇ ਆਏ ਦੇ ਨੇ ਬੱਚੇ ਉਹ ਕਹਿ ਰਹੇ ਸੀ ਕਿ ਇੱਥੇ ਟਿਊਸ਼ਨ ਉਹਨਾਂ ਨੂੰ ਪੇਡ ਲਗਾ ਦੇਣ ਥੋੜਾ ਜਿਹਾ ਉਹਨਾਂ ਦਾ ਬੇਸ ਸਟਰੋਂਗ ਹੋ ਜਾਏਗਾ। ਤੇ ਮੈਂ ਸੁਣਿਆ ਸੀ ਕਿ ਤੁਸੀਂ ਟਿਊਸ਼ਨ ਲੈਂਦੇ ਹੋ। ਛੋਟੇ ਬੱਚਿਆਂ ਨੂੰ ਵੀ ਪੜ੍ਹਾ ਦਿੰਦੇ ਹੋ
ਹਾਂਜੀ ਹਾਂਜੀ, ਬਿਲਕੁਲ ਮੈਂ ਪੜ੍ਹਾ ਦੇਨੀ ਹਾਂ।
ਸਿਲਸਿਲੇ ਚ ਮੈਂ ਨਾ ਸੋਚ ਰਹੀ ਸੀ ਕਿ ਤਾਡੇ ਘਰ ਆ ਕੇ ਗੱਲ ਕਰ ਪਹਿਲੇ ਫੋਨ ਤੇ ਪੁੱਛ ਲੈਂਨੀ ਆਂ ਤੁਆਨੂੰ ਤੇ ਫਿਰ ਮੈਂ, ਘਰ ਆ ਕੇ ਤਾਨੂੰ ਮੈਂ ਆਪਣੇ ਭਤੀਜਿਆਂ ਨੂੰ ਲੈ ਆਵਾਂਗੀ ਤੇ ਤੁਸੀਂ ਮਿਲ ਵੀ ਲੈਣਾ ਹੈ ਬੜੇ ਸ਼ਰਾਰਤੀ ਨੇ ਉਹ
ਅੱਛਾ ਅੱਛਾ ਹਾਂਜੀ ਕੋਈ ਨੀ
ਤੁਸੀਂ ਦੇਖ ਲਿਆ ਜੇ ਉਹਨਾਂ ਨੂੰ ਹੈਂਡਲ ਕਰ ਲਓਗੇ ਜਾਂ ਨਹੀਂ ਕਰਲੋਗੇ
ਹਾਂਜੀ ਹਾਂਜੀ ਮ ਦੇਖ ਲਵ ਹਜੀ
ਬੱਚੇ ਪੜ੍ਹਨਾ ਨੀ ਚਾਹੁੰਦੇ ਜਾਂਦੇ ਹੀ ਨਾ ਉਹਨਾਂ ਦੇ ਟੈਸਟ ਹੈਗੇ ਨੇ
ਅੱਛਾ ਅੱਛਾ ਕੋਈ ਨੀ ਕੋਈ ਨੀ
ਨਾਨੀ ਘਰ ਹੈਗੇ ਨੇ ਉਹ ਹੁਣ ਮੈਂ ਵੀ ਇੱਥੇ ਹੀ ਹੈਗੀ ਹਾਂ ਤੇ ਚੱਲ ਇੱਕ ਮਹੀਨਾ ਥੋੜਾ ਜਿਹਾ ਬੱਚੇ ਦਾ ਹੋ ਜਾੇਗਾ ਨਾਲੇ ਉਹ ਛੋਟਾ ਵਾਲਾ ਨਾ ਜਿਹੜਾ ਉਹ ਉਹ ਜਦਾ ਸ਼ਾਰਤੀ ਹੈਗਾ ਮੰਮੀ ਕੋਲ ਵੀ ਨਹੀਂ ਪੜ੍ਹਦਾ ਕਿਸੇ ਕੋਲ ਪੜ੍ਹਦਾ ਨਹੀਂ ਬਸ ਮੈਂ ਕਿਹਾ ਚਲ ਫਿਰ ਮੈਂ ਸਾਡੇ ਕੋਲ ਆਵਾਂਗੀ ਫੇਰ ਤੁਸੀਂ ਕਿਹੜੀ ਕਲਾਸ ਤੱਕ ਵੈਸੇ ਪੜ੍ਹਾ ਲੈਂਦੇ ਹੋ ਤੁਸੀਂ
ਅ ਏਟਥ ਤੱਕ ਨਰਸਰੀ ਪ੍ਰੀ ਨਰਸਰੀ ਟੂ ਏਟਥ ਪ੍ਰੀ ਨਰਸਰੀ ਦੇ ਮਤਲਬ ਹਾਂਜੀ ਪ੍ਰੀਨਰਸਰੀ ਨਰਸਰੀ ਐੱਲ ਕੇ ਜੀ ਯੂ ਕੇ ਜੀ ਫਸਟ, ਸੈਕਿੰਡ, ਥਰਡ, ਫੋਰਥ, ਫਿਫਥ, ਸਿਕਸਥ, ਸੈਵਨਥ, ਏਥ, ਹਾਂਜੀ
ਚਲੋ ਜੀ ਠੀਕ ਹੈ ਫੇਰ ਮਤਲਬ ਵੱਡਾ ਵੀ ਵੱਡਾ ਚਲੋ ਵੈਸੇ ਤੇ ਮੈਂ ਵੱਡੇ ਨੂੰ ਵੀ ਦੇਖਾਂਗੀ ਇੰਟਰਸਟਡ ਹੋਇਆ ਤੇ ਉਹਨੂੰ ਵੀ ਲੈ ਆਵਾਂਗੀ ਨਹੀਂ ਤੇ ਛੋਟੇ ਨੂੰ ਤੇ ਮੈਂ ਜ਼ਰੂਰ ਕਹਾਂਗੀ ਚਲੋ ਥੋੜਾ ਜਿਹਾ ਉਹਣਾ ਬੇਸ ਅੱਛਾ ਹੋ ਜਾਏਗਾ ਕਿਉਂਕਿ ਛੁਟੀਆਂ ਚ ਬੱਚੇ ਪੜ੍ਹਦੇ ਤੇ ਹੈ ਹੀ ਨਹੀਂ ਤੁਹਾਨੂੰ ਪਤਾ ਨਾਨੀ ਘਰ ਜਾ ਕੇ ਤੇ ਬਿਲਕੁਲ ਹੀ ਉਹਨਾਂ ਦੀ ਛੁੱਟੀ
ਹਾਂਜੀ, ਹਾਂਜੀ ਮੈਂ ਅ ਹਾਂਜੀ ਤੁਸੀਂ ਲੈ ਕੇ ਆਣਾ ਮੈਂ ਦੇਖ ਲਾਂਗੀ ਉਹਨਾਂ ਦਾ ਸਿਲੇਬਸ ਵਗੈਰਾ ਹੋਰ ਜੋ ਵੀ ਹੋਲੀਡੇ ਹੋਮ ਵਰਕ ਜੋ ਵੀ ਹੋਏਗਾ ਉਹ ਸਾਰਾ ਮੈਂ ਆਪਣੇ ਆਪ ਦੇਖ ਲ ਦੇਖ ਲਵਾਂਗੀ ਮੈਂ
ਹਾਂ ਤੁਸੀਂ ਉਹ ਉਹ ਤੇ ਮ ਲ ਵੀਹ ਬਾਈ ਦਿਨਾਂ ਤੁਸੀਂ ਕੰਪਲੀਟ ਤੇ ਕਰਵਾਾਈ
ਹਾਂਜੀ ਹਾਂਜੀ ਹਾਂਜੀ ਹਾਂਜੀ ਹੋਲੀਡੇ ਹੋਮਵਰਕ ਵਗੈਰਾ ਸਾਰੇ ਜੋ ਚਾਰਟ ਵਗੈਰਾ, ਓ ਸਭ ਦੇਖ ਲਾਂਗੀ ਹੋਰ ਜੋ ਵੀ ਓਨਾਂ ਦੇ ਬੁਕਸ ਵਗੈਰਾ ਜੋ ਵੀ ਨੇ ਜੋ ਓਨਾਂ ਦਾ ਹੁਣ ਅ ਹੋ ਹੋਲੀਡੇਸ ਤੋਂ ਬਾਦ ਜੋ ਟੈਸਟ ਵਗੈਰਾ ਹੋਣਗੇ ਨਾ ਉਹ ਵੀ ਕੰਪਲੀਟ ਹੋ ਜਾਏਗਾ ਓਨਾਂ। ਮਤਬਲ ਥੁ ਮਤਲਬ ਲਰਨ ਵਗੈਰਾ ਜੋ ਕਰਵਾਨਾ ਹੋਏਗਾ ਓ ਸਭ ਕਰਵਾ
ਚਲੋ ਹੋਰ ਤੁਸੀਂ, ਘਰ ਹੀ ਹੁੰਦੇ ਹੋ ਤੇ ਮੈਂ ਕੇਆ ਕੋਈ ਟਾਈਮ ਮੇਨੂ ਵੀ ਦੱਸਦੋ ਕੇੜੀ ਟਾਈਮਿੰਗ ਤਾਨੂੰ ਸੂਟ ਰਹੇਗੀ?
ਹਾਂਜੀ, ਹਾਂਜੀ ਸ਼ਾਮ ਦੀ ਠੀਕ ਐ। ਸ਼ਾਮੀ ਚਾਰ ਵਜੇ ਬੱਚੇ ਆਂਦੇ ਆ ਨਾ ਓ ਟਿਊਸ਼ਨ ਵਾਲੇ। ਤੇ ਸ਼ਾਮੀ ਚਾਰ ਵਜੇ ਤੋ ਅ ਛੇ ਵਜੇ ਤੱਕ। ਹਾਂਜੀ, ਹਾਂਜੀ।
ਤੇ ਮੈਂ ਤੇ ਮੈਂ ਕੈਅ ਰਹੀ ਸੀ ਕਿ ਤੁਸੀਂ ਜਿੜੇ ਹੋਰ ਬੱਚਿਆਂ ਦੇ ਨਾਲ ਨਾ ਓ ਪੜੇਗਾ ਨੀ, ਮੈਂ ਜਿੱਥੋਂ ਤੱਕ ਪਤਾ ਵੇ ਓ। ਓ ਸ਼ਰਾਰਤੀ ਬੋਹਤ ਏ, ਤੁਸੀਂ ਤੁਹਾਨੂੰ ਨਾ ਓਨੂੰ ਅਲੱਗ ਕੀ ਟਾਈਮ ਦੇਨਾ ਪਏਗਾ?
ਅੱਛਾ ਅੱਛਾ, ਹਾਂਜੀ, ਚਲੋ ਫਿਰ ਕੋਈ ਨ ਫਿਰ ਸਵੇਰ ਦਾ ਰੱਖ ਲੇਨੇ ਆ, ਅਹ ਗਿਆਰਾਂ ਵਜੇ ਤੋਂ ਇੱਕ ਵਜੇ ਤੱਕ ਫਿਰ ਠੀਕ ਰਹੇਗਾ ਹਨਾ ਇੰਨੇ ਵਜੇ ਫਿਰ ਕੋਈ ਨਹੀ ਹੁੰਦਾ, ਗਿਆਰਾਂ ਵਜੇ ਮੈਂ ਫ੍ਰੀ ਵੀ ਹੋ ਜਾਂਦੀ ਆਂ, ਫੇਰ ਇਸ ਤੋਂ ਬਾਦ ਕੋਈ ਕੰਮ ਵੀ ਨੀ ਹੁੰਦਾ ਮੈਨੂੰ। ਤੇ ਗਿਆਰਾਂ ਵਜੇ ਤੋਂ ਲੈ ਕੇ ਇੱਕ ਵਜੇ ਤੱਕ ਪੜ ਲੈਂਨ ਗੇ ਸਾਰਾ ਨਾ ਕੰਪਲੀਟ ਕਰ ਲਵੀ।
ਹਾਂਜੀ ਨਾਲੇ ਸਵੇਰੇ ਬੱਚੇ ਦਾ ਮਾਇੰਡ ਵੀ ਫਰੈਸ਼ ਹੁੰਦਾ ਵੇ। ਬਾਦ ਫੇਰ ਦਿਮਾਗ ਚਰੇ ਕੁੱਛ ਚਲਾ ਵੀ ਜਾਏਗਾ ਇਸੀ ਬਾਂਨੇ। ਸਾਰਾ ਦਿਨ ਹੁੰਦੇ ਐਨੇ ਸ਼ਰਾਰ ਤਾ ਹੀ ਕਰਨੀਆਂ ਨੇ ਐਧਰ-ਓਧਰ। ਦੌੜਨਾ ਐ ਕਰਨਾ, ਤੇ ਹੋਰ ਸੁਨਾਓ ਤੁਸੀਂ ਕੀ ਕਰਦੇ ਪਏ ਸੀ? ਹੋਰ ਦੁਪੈਰ ਦੀ ਰੋਟੀ ਬਨ ਗਈ ਤਾਡੀ?
ਹਾਂਜੀ, ਹਾਂਜੀ, ਦੁਪੈਰ ਦੀ ਰੋਟੀ ਤੇ ਬਨ ਗਈ ਐ। ਅੱਜ, ਹਾਂਜੀ ਹਾਂਜੀ, ਅੱਜ ਆਲੂ ਫੱਲੀਆਂ ਬਨਾਈਐ। ਤੇ ਹੋਰ, ਹਾਂਜੀ ਹਾਂਜੀ ਕੱਲ ਥੋੜਾ ਹੈਵੀ ਹੋ ਗੇਆ ਸੀ ਫਿਰ ਸਾਰੇ ਕੈਂਦੇ ਕਿ ਚਲੋ ਅੱਜ ਥੋੜਾ ਸਿੰਪਲ ਖਾ ਲੈਂਨੇ ਆ।
ਅੱਛਾ ਚਲੋ ਹਾਂ ਇਹ ਤੇ ਹੈ ਹੀ ਹੈ ਅਡਜਸਟ ਤੇ ਆਪੀ ਕਰਨਾ। ਪੈਂਦਾ ਵੀ ਹੈ ਹੈਵੀ ਖਾਓ ਤੇ ਫੇਰ। ਅਗਲਾ ਮੀਲ ਥੋੜਾ ਲਾਈਟ ਹੋਏ ਤੇ ਸਹੀ ਰਹਿੰਦਾ ਹਨਾ। ਕੁਛ ਆ ਜਿਨਾਕ ਕੀ ਕਰਦੇ ਹੋ ਤੁਸੀਂ ਸਾਰਾ ਦਿਨ ਤੁਸੀਂ ਸਕੂਲ ਵੀ ਪੜ੍ਹ। ਕੇ ਜਾਂਦੇ ਹੋਏ ਯਾਰ।
ਨਹੀਂ ਨਹੀਂ ਨਹੀਂ ਨਹੀਂ ਸਕੂਲ। ਹਜੇ ਮੈਨੇ ਦੇਖੀ ਨੀ ਹੁਣ ਅ ਜੁਲਾਈ ਵਿੱਚ ਮੈਨੇ ਜੁਆਇਨ ਕਰਨਾ ਹੈ ਸਕੂਲ ਫਿਰ ਫਿਰ ਦੇਖਾਂਗੇ ਮਤਲਬ। ਫਿਰ ਤੇ ਘੱਟ ਹੀ ਟਾਈਮ ਮਿਲ ਪਾਏਗਾ। ਫੇਰ ਤੇ ਸਵੇਰੇ ਜਾਣਾ ਹੈ ਫਿਰ ਸ਼ਾਮੀ ਉਸ। ਜਾਏਗੀ ਸਕੂਲ ਤੋਂ ਆਉਦੇ ਆਉਦੇ।
ਹਾਂ ਹੁਣ ਤੇ ਵੈਸੇ ਵੀ ਸਕੂਲ ਦੀ ਛੁੱਟੀਆਂ ਚੱਲ ਰਹੀਆਂ ਨੇ ਹੂੰ।
ਤੇ ਇੰਨਾ ਬਰਡਨ ਹੋ ਗਿਆ ਸਕੂਲ ਪਹਿਲੇ ਤੇ ਪੂਰਾ ਪੂਰਾ ਦਿਨ ਜੋ ਕਲਾਸ ਵਗੈਰਾ ਅਟੈਂਡ ਕਰੋ ਛੁੱਟੀ ਤੱਕ ਬੱਚਿਆਂ ਦੀ। ਫੇਰ ਉਸ ਤੋਂ ਬਾਅਦ ਹੁਣ। ਐਂ ਹੋ ਗਇਆ। ਕਿ ਪੰਜ ਵਜੇ ਤੱਕ ਜਿੱਦਾਂ ਅਸੀਂ ਸਾਡੇ ਜਿੱਦਾਂ ਦੂਸਰੇ ਔਫਸ ਵਰਕ ਹੁੰਦੇ ਆ ਕਿ ਨਾਈਨ ਟੂ ਫਾਈਵ। ਜੋਬ ਹੁੰਦੀ ਹੈ ਏਦਾਂ ਹੀ ਹੁਣੀ ਸਕੂਲ ਦਾ ਵੀ ਕਰਤਾ ਹੈ। ਕਿ ਸੈਵਨ ਟੂ ਫਾਈਵ ਕਰ। ਤਦ ਐ।
ਉਹੋ ਇਹਦੇ ਕੋ ਜ਼ਿਆਦਾ ਲੰਬਾ। ਟਾਈਮ ਹੋ।
ਹਾਂਜੀ ਹਾਂਜੀ ਬੋਤ ਸਾਰੇ ਸਕੂਲਾਂ ਵਿੱਚ ਕਰ ਦਿੱਤਾ ਏਦਾਂ ਕਿ ਜਿਦਾਂ ਜੋ ਔਫਸ ਵਰਕ ਹੈ ਉਹ ਸਕੂਲ ਟਾਈਮ ਨਾ ਕਰਕੇ ਉਹ ਬਾਅਦ ਵਿੱਚ ਕੀਤਾ ਜਾਏ ਜਿਦਾਂ ਰਜਿਸਟਰ ਵਰਕ ਹੋ ਗਿਆ ਹੋਰ ਕਾਫੀ ਚੀਜ਼ਾਂ ਹੁੰਦੀ। ਹੁੰਦੀਆਂ ਜੋ ਜਿੱਦਾ ਔਨਲਾਈਨ। ਹੁੰਦੇ ਨੇ ਕਈ ਐਸੇ ਫੋਮ ਹੁੰਦੇ ਨੇ ਬੱਚਿਆਂ ਦੇ ਉਹ ਸਭ ਸਬਮਿਟ ਕਰਨੇ ਉਹ ਸਾਰਾ ਉਹ ਸਕੂਲ ਟਾਈਮ ਤੋਂ ਬਾਅਦ ਇਹ ਸਬ ਚੀਜ਼ਾਂ ਕਰਨ ਦਾ ਹੋ ਗਿਆ ਹੈ। ਤੇ ਹਾਂਜੀ ਹਾਂਜੀ ਹੋਰ। ਹੋਰ ਵੀ ਜਿੱਦਾਂ ਕਰਾਫਟ ਦੀ ਚੀਜ਼ਾਂ ਹੁੰਦੀਆਂ ਮਤਲਬ ਪਹਿਲੇ। ਤੋਂ ਹੀ ਜਿਦਾ ਹੁਣ ਨੈਕਸਟ ਡੇ ਜੋ ਵਰਕ ਕਰਵਾਨਾਂ ਤਾਂ ਉਹ ਸਾਨੂੰ ਇੱਕ ਦਿਨ ਪਹਿਲਾਂ ਹੀ ਸਾਨੂੰ ਸਾਰਾ ਪੂਰਾ ਡਿਟੇਲ। ਪੂਰੀ ਇੱਕ ਤਿਆਰ ਕਰਕੇ ਰੱਖ। ਹੁੰਦੀ ਹੈ ਕਿ ਅ ਹੁਣ ਨੈਕਸਟ ਡੇ ਅਸੀਂ ਕਿਹੜਾ ਕਿਹੜਾ ਵਰਕ ਕਰਵਾਉਣਾ ਬੱਚਿਆਂ ਨੂੰ। ਤੇ ਉਹ ਸਾਰਾ ਪੂਰਾ
ਤਰਫੋਂ ਤੇ ਐ ਠੀਕ ਵੀ ਹੈਗਾ ਵੇ ਪਰ ਟਾਈਮਿੰਗ ਤਾਡੀ ਟਿ ਚਜ਼ ਨੂੰ ਐਹ ਹੋ ਗਿਆ ਕਿ ਓਨਾ ਦਾ ਸਾਰਾ ਦਿਨ ਸਕੂਲ ਚ ਨਿਕਲ ਗੇਆ ਮਤਬ ਐ ਕੈਨ ਦਾ ਹੋ ਗਿਆ, ਤੇ ਅੱਛਾ ਸਾਰੀ ਟੀਚਰਸ ਨੂੰ ਅਲਾਓਡ ਹੋ ਗੇਆ ਏ
ਨਈ ਨਈ ਹਜੇ ਕੁਛ ਕੁਛ ਸਕੂਲਾਂ ਵਿੱ ਚ ਐ। ਹਜੇ ਜਿੱਦਾਂ ਵੱਡੇ ਵੱਡੇ ਸਕੂਲ ਸਕੂਲੇ ਨਾ ਓਨਾਂ ਨੇ ਏਦਾਂ ਕੀਤੈ, ਬਾਕੀ ਹਜੇ ਜਿੜੇ ਮਤਲਬ ਆਸ-ਪਾਸ ਕੁਛ ਸਕੂਲ ਨੇ ਹਜੇ ਓਨਾਂ ਦਾ ਓਹ ਹੀ ਹੈ ਜੋ ਪੁਰਾਣਾ ਵਾਲਾ ਸਿਸਟਮ ਹੀ ਚਲ ਰਿਹਾ। ਅਹ ਓਹੀ ਸੱਤ ਤੋਂ ਦੋ ਵਜੇ ਤੱਕ ਸਕੂਲ ਲੱਗਣਾ ਐ ਮਲਬ ਓਹੀ ਫਿਰ ਟੀਚਰ ਦੀ ਵੀ ਉਹੀ ਛੁ ਛੁਟੀ ਹੁੰਦੀ ਐ। ਤੇ, ਹਾਂਜੀ ਹਾਂਜੀ।
ਚਲੋ ਸਹੀ ਐ ਫਿਰ ਹੁਨ ਦੇਖੋ ਟਾਈਮ ਜ਼ਮਾਨੇ ਦੇ ਨਾਲ ਓਨ ਚੱਲਣਾ ਪੈਂਦਾ ਵੇ, ਵੈਸੇ ਵੀ ਅੱਜ-ਕੱਲ ਤੇ ਸਾਰੇ ਕੰਮ ਓਨਲਾਈਨ ਹੋਣ ਲੱਗ ਗਏ ਨੇ। ਅੱਜ-ਕੱਲ ਤਾਂ ਵਰਕ ਫਰੋਮ ਹੋਮ ਵੀ ਹੋਣ ਲੱਗ ਗਿਆ ਵੇ, ਬੜਾ ਅੱ ਜਿਨ ਚ ਜਿੰਨਾ ਚੀਜ਼ਾਂ ਦੇ ਐ ਸੋ ਹੈਗੇ ਓਨਾਂ ਦੀ ਥੋੜੀ ਪਰੇਸ਼ਾਨੀ ਵੀ ਹੈ ਹੈਗੀ ਐ ਤੇ ਹੈ, ਟਾਈਮ ਤੇ ਦੇਖੋ ਦੇਣਾ ਹੀ ਪੈਂਦਾ ਤੁਸੀਂ ਓਵੇਂ ਕੰਮ ਕਰੋਗੇ ਤਾਂ ਵੀ ਟਾਈਮ ਦੇਨਾ ਐ, ਅਗਰ ਤੁਸੀਂ ਔਨਲਾਈਨ ਕੰਮ ਕਰ ਰਏ ਓ ਤੁਸੀਂ ਤਾਂ ਵੀ ਤਾਨੂੰ ਦੇਖੋ ਇਕ ਜਗਾ ਬੈਠ ਕੇ ਕੰਮ ਕੋਂਸਟਰੇੇਟ ਕਰ ਕੇ ਕੇ ਕੰਮ ਕਰਨਾ ਤੇ ਹੈ ਹੀ।
ਹਾਂਜੀ, ਹੂੰ।
ਹਾਲਾਤ ਵਿੱਚ ਤੇ ਮਤਬ ਟਾਈਮ ਤੇ ਦੇਨਾ ਹੀ ਪਏਗਾ ਤਾਂ ਹੁ, ਐਹ ਹੈਗਾ ਚਲੋ ਜਿਵੇਂ ਹੁਨ ਓਪਰੋਂ ਓਡਰ ਹੋਨ ਫੇਰ ਉਹ ਕਰਨੇ ਹੀ ਪੈਂਦੇ ਨੇ ਮਨਨੇ ਪੈਂਦੇ ਨੇ, ਕਰਨਾ ਪੈਂਦਾ ਈ ਏ, ਚਲੋ ਹਜੇ ਤਾਂ ਤੁਸੀਂ ਫਰੀ ਹੈਗੇ ਓ ਫੇਰ ਇੱਕ ਮੀਨਾ ਨਾ।
ਹਾਂਜੀ ਹਾਂਜੀ, ਹਾਂਜੀ ਹਾਂਜੀ ਹਜੇ ਤੇ ਫ੍ਰੀ ਆ ਸਕੂਲ
ਤੁਸੀਂ ਆਰਾਮ ਕਰੋ। ਥੋੜਾ ਜਿਹਾ, ਟਿਊਸ਼ਨ ਵਰਕ ਤੇ ਤੁਹਾਡਾ ਵੈਸੇ ਹੀ ਚੱਲਦਾ ਹੀ ਹੋਏਗਾ ਟਿਊਸ਼ਨ ਵਾਲੇ ਤੇ ਆਉਂਦੇ ਹੀ ਹੋਣਗੇ। ਹਾਂ ਟਾਈ ਮੈੰ ਕਿਹਾ ਮੈੰ ਸੁਣਿਆ ਸੀ ਤੇ ਮੈਂ ਚੱਲ ਮੈਂ ਇੱਥੇ ਗੱਲ ਕਰਕੇ ਦੇਖਦੀ ਆ ਨਾਲੇ ਥੋੜੇ ਨੇੜੇ ਵੀ ਏ ਤੁਹਾਡਾ ਘਰ ਸਾਡੇ ਘਰ ਤੋਂ। ਤੇ ਚਲ ਮੈਂ ਭਾਵੇਂ ਡੇਲੀ ਮੈਂ ਹੀ ਛੋੜ ਜਾਂਗੀ। ਮੈਂ ਹੀ ਲੈ ਜਾ ਕਰਾਂਗੀ।
ਹਾਂਜੀ ਬਿਲਕੁਲ।
ਪਏਗਾ। ਹੋਰ ਚਲੋ ਥੋੜਾ ਜਿਹਾ ਛੁੱਟੀਆਂ ਵੀ ਇੰਜੋਏ ਕਰ ਕਰ ਲੈਣਗੇ ਬੱਚੇ ਨਾਲੇ ਥੋੜਾ ਆਪਣਾ ਸਕੂਲ, ਛੋਟੇ ਬੱਚੇ ਨਾ ਉਹ ਵੀ ਭੁੱਲ ਜਾਂਦੇ ਨੇ ਸਾਰੀ ਪੜ੍ਹਾਈ ਕੀਤੀ
ਹਾਂ, ਹਾਂਜੀ। ਹਾਂਜੀ। ਇਹ ਫਿਰ ਛੁੱਟੀਆਂ ਵਿੱਚ ਤੇ ਹਾਂਜੀ ਏਦਾਂ ਹੀ ਹੁੰਦਾ। ਹਾਂਜੀ।
ਤੇ ਮੈਂ ਫਿਰ ਬਈ, ਭਈਆ ਦਾ ਆਇਆ ਸੀ ਨਾ ਫੋਨ ਤੇ ਕਹਿੰਦਾ ਵੀ ਉਹਦੇ ਆਉਂਦੇ ਟੈਸਟ ਹੈਗੇ ਨੇ। ਤੇ ਇਸ ਕਰਕੇ ਹੀ ਮੈਂ ਭੇਜਿਆ ਇੱਕ ਮਹੀਨੇ ਦੀ ਛੁੱਟੀ ਤੇ ਭੇਜਿਆ ਵੇ ਉਹਨਾ ਨੂੰ, ਅਗਰ ਉੱਥੇ ਉਹ ਪੜ੍ਹ ਲੈਣਗੇ ਤੇ ਮੈਂ ਕਿਹਾ ਨਹੀਂ ਚਿੰਤਾ ਨਾ ਕਰੋ। ਮੈਂ ਇੰਤਜ਼ਾਮ ਕਰਵਾ ਦਾਂਗੀ। ਜਾਨਣ ਵਾਲੇ ਹੈ ਨੇ ਮੇਰੇ ਤੇ ਉਹ ਬੜਾ ਅੱਛਾ ਪੜ੍ਹਾਂਦੇ ਸੁਣਿਆ ਹੈ ਅੱਛਾ ਪੜ੍ਹਾਂਦੇ ਹੈਗੇ ਦੋ ਤਿੰਨ ਬੱਚੇ
ਹਾਂਜੀ।
ਚਲੋ ਮੈਨੂੰ ਉਮੀਦ ਹੈ, ਮੇਰਾ ਸਾਡਾ ਛੋਟਾ ਤੇ ਬੈਠ ਜਾਏਗਾ ਤੁਹਾਡੇ ਕੋਲ ਪੜ੍ਹ ਲਏਗਾ ਤੇ ਮੈਂ ਫੇਰ ਦੇਖਾਂਗੇ। ਅੱਜੇ, ਅੱਜ ਸ਼ਾਮੀ ਆਵਾਂਗੇ। ਫਿਰ ਮੈਂ ਨਾ ਕੱਲ੍ਹ ਸ਼ਾਮੀ ਆਵਾਂਗੀ ਤੁਹਾਡੇ ਕੋਲ ਲੈ ਕੇ ਉਹਨੂੰ ਸ਼ਤਾਨ ਚੋਪੜੀ ਨੂੰ ਤੇ ਫਿਰ ਤੁਸੀਂ ਉਹ ਨਾ ਦੇਖ ਲਿਆ ਜੇ। ਸਲੇਬਸ ਵਗੈਰਾ ਤੇ ਫੇਰ
ਹਾਂਜੀ ਮੈਂ ਉਹਨਾਂ ਦਾ ਸਿਲੇਬਸ ਵਗੈਰਾ ਵੀ ਦੇਖ ਲਾਂਗੀ। ਹੋਲੀਡੇ ਹੋਮਵਰਕ ਜੋ ਵੀ ਹੋਏਗਾ ਜਿੱਦਾਂ ਵੀ ਹੋਏਗਾ ਮੈਂ, ਸਾਰਾ ਦੇਖ ਜਾਂਗੀ ਫੇਰ ਤੁਸੀਂ ਉਹਦੇ ਅਕੋਰਡਿੰਗ ਹੀ ਫਿਰ ਸਵੇਰੇ ਗਿਆਰਾਂ ਵਜੇ ਯਾਦ ਵੀ ਕਰਨਗੇ ਗਿਆਰਾਂ ਤੋਂ ਇੱਕ ਵਜੇ ਤੱਕ ਪੜ ਲੈਨਗੇ।
ਚਲੋ ਠੀਕ ਐ ਜੀ ਮੈਂ ਫੇਰ ਆਨੀ ਆ ਕੱਲ੍ਹ ਤੁਹਾਡੇ ਕੋਲ ਲੈ ਕੇ ਉਹਨੂੰ ਤੁਸੀਂ ਫੇਰ ਠੀਕ ਐ ਜੀ। ਚਲੋ ਜੀ। ਅੱਛਾ ਜੀ। । ਸਤਿ ਸ਼੍ਰੀ ਅਕਾਲ। ਫੇਰ ਮਿਲਦੇ ਆ ਯਾ ਅੱਜ ਸ਼ਾਮੀ ਆਨੀ ਆ ਯਾ ਕਲ ਸ਼ਾਮੀ। ਠੀਕ ਐ ਜੀ, ਸਤਿ ਸ਼੍ਰੀ ਅਕਾਲ।